ਸਾਸਰੀ ਕਾਲ ਜੀ। ਵਧੀਆ ਵਧੀਆ ਤੁਸੀ ਦੱਸੋ, ਤੁਸੀਂ ਠੀਕ ਓ?
ਹਾਂਜੀ ਬਸ ਵਧੀਆ, ਵਧੀਆ ਹੋਰ ਕੀ ਕਰਦੇ ਪੈ ਸੀ?
ਮੈਂ ਕੁਛ ਵੀ ਨੀ ਓਹੋ ਈ ਕਰਦੇ ਵੀ ਸੀ।
ਮੈਂ ਜੂ ਹੈਗਾ
ਕੀ?
ਮੌਸਮ ਕੇਹੋ ਜਿਆ ਹੇਗਾ?
ਮੌਸਮ, ਬਸ ਵਧੀਆ ਮੌਸਮ ਸਾਡੇ ਪਾਸੇ। ਅੱਜ ਸਗੋਂ ਅੱਛਾ ਸੀ ਮੌਸਮ ਧੁੱਪ ਨਿਕਲੀ ਦੀ ਸੀ। ਮਲਬ ਸਵੇਰ ਤੋਂ ਠੰਡਾ ਮੌਸਮ ਈ ਸੀ। ਮਤਲਬ ਠੀਕ ਸੀ।
ਹੁੰ ਹੁੰ
ਹਾਂਜੀ, ਹਾਂਜੀ
ਅੱਜ ਕਲ ਤਾਨੂੰ ਪਤਾ ਨਾ ਗਰਮੀ ਸਾਡੇ ਏਧਰ ਏਡੀ ਗਰਮੀ ਆ ਸਾਡੇ ਏਧਰ ਕਲ ਰਾਤੀ ਬੱਦਲ ਹੋਇਆ। ਮੈਂ ਕਿਆ ਚੱਲ ਮੀਅ ਵਰੇਗਾ ਮੌਸਮ ਸ‌ਈ ਹੋ ਜੇਗਾ। ਸਵੇਰੇ ਪੰਜ ਮਿੰਟ ਤੇ ਮੀਂਅ ਵਰਿਆ ਹੈਗਾ ਏ ਤੇ ਫੇਰ ਧੁੱਪ ਨਿਕਲ ਆਈ ਐ।
ਜੀ ਸਾਡ ਨਈ -ਨ‌ਈ ਸਾਡੇ ਬਸ ਚਲੋ ਓ ਸ‌ਈ ਸੀ ਮੌਸਮ ਕੱਲ੍ਹ ਸਾਡੇ ਪਾਸੇ ਮੀਂਅ ਪੈਂਦਾ ਵਾ ਸੀ। ਤੇ ਮੌਸਮ ਵਿੱਚ ਤੇ ਥੋੜ੍ਹਾ ਬੋਤ ਤਰਾਂ ਫਰਕ ਤਾਂਨੂੰ ਪਤਾ ਪੈ ਈ ਜਾਂਦਾ ਮੀਂਹ ਪੈਂਦਾ ਤੇ।
ਹਾਂਜੀ ਪਰ ਸਾਡੇ ਏਧਰ ਹੈ ਈ ਨੀ ਮੌਸਮ। ਮੌਸਮ ਕੁਛ।
ਨਈ, ਨ‌ਈ ਸਾਡੇ ਓਧਰ ਚਲੋ ਸਗੋਂ ਸ‌ਈ ਸੀ ਮੌਸਮ ਅਸੀਂ ਵੀ ਕੇਂਦੇ ਚਲੋ ਸਗੋਂ ਸ‌ਈ ਏ ਮੌਸਮ। ਕਿਧਰੇ ਘੁੰਮ ਫਿਰ ਆਨ ਲੇਕਿਨ ਗਏ ਨੀ ਕਿੱਧਰੇ ਜਾਣਾ ਸੀ ਮੈਂ ਕਿਆ ਚਲੋ ਫੇਰ ਗਏ ਨੀ।
ਹਾਂ ਅਸੀਂ ਤੇ ਏਨਾ ਗੰਦਾ ਮੌਸਮ ਹੋ ਗਿਆ ਸੀ। ਚਾਰ ਚਾਰ ਵਾਰੀ ਪੰਜ ਪੰਜ ਵਾਰੀ ਨਾਅ ਲੈਂਦੇ ਆਂ। ਫੇਰ ਆਪਾਂ ਡਰਿੰਕ ਕਿੰਨੀ ਪੀਂਦੇ ਆਂ ਜਿਵੇਂ ਕਿ- ਕੋਲਡ ਡਰਿੰਕ ਹੋ ਗਈ, ਫਰੂਟੀ ਹੋ ਗਈ, ਲੱਸੀ ਹੋ ਗਈ, ਮੱਠਾ ਹੋ ਗਿਆ। ਛਾਜ ਹੋ ਗਈ। ਮੈਂਨੂੰ ਪਤਾ ਸੇਤਾਂ ਖ਼ਰਾਬ ਹੋ ਗਈਆਂ।
ਦੇਖੋ ਹੁਣ ਗਰਮੀਆਂ 'ਚ ਤੇ ਬੰਦਾ ਐਈ ਓ ਕੁਛ- ਪੀਂਦਾ ਹੋਰ ਤਾਂ ਬੰਦਾ ਦੇਖੋ ਕੀ ਕਰੇ ਗਰਮੀਆਂ 'ਚ ਬੰਦਾ ਐਈ ਓ ਕੁਛ ਪੀਂਦੇ ਲਿਆ ਲੱਸੀ ਪੀ ਲਈਏ ਲਿਆ। ਨਿੰਬੂ ਪਾਣੀ ਪੀ ਲਈਏ ਲੇਕਿਨ ਮੈਂ ਕਵਾਂਗਾ ਤੁਸੀਂ ਜੇੜਾ ਕੋਲਡ ਡਰਿੰਕ ਨਾ ਪੀ ਕੇ ਨਾ ਨਿੰਬੂ ਪਾਣੀ ਹੋ ਗਿਆ ਅੱਜ- ਛਾਸ਼ ਹੋ ਗਈ। ਐ ਚੀਜ਼ਾਂ ਲਿਆ ਕਰੋ।
ਬਿਲਕੁਲ -ਬਿਲਕੁਲ ਤੇ ਅੱਜ ਕੱਲ੍ਹ ਲੋਕੀ ਮੱਠੇ ਨਾਲ ਚੌਲ ਖਾਂਦੇ, ਕਿੰਨੇ ਟੇਸਟੀ ਲੱਗਦੇ ਨੇ।
ਬਿਲਕੁਲ -ਬਿਲਕੁਲ ਜੀ ਬਿਲਕੁਲ ਮਤਲਬ ਹੁਣ ਏ ਵੀ ਹੁੰਦਾ ਦੇਖੋ ਚਾਵਲ ਅਸੀਂ ਖਾ ਰਹੇ ਆਂ ਮੈਂ ਕਿਹਾ ਅੰਦਰ ਜਾ ਰਿਆ ਨਾ ਸਾਡੀੇ ਥੋਡੀ ਬੋਡੀ ਠੰਡੀ ਰਹਿੰਦੀ ਐ।
ਬਿਲਕੁਲ- ਬਿਲਕੁਲ ਇੱਕ ਟਾਈਮ ਦਹੀਂ ਖਾਓ, ਇੱਕ ਟਾਈਮ ਮਿੱਠਾ ਲਓ, ਲੱਸੀ ਲੋ, ਛਾਛ- ਦੋ ਲੋ। ਜਿੰਨਾ ਪੀਓਗੇ ਓਨੀ ਸਿਹਤ ਅੱਛੀ ਰ‌ਏਗੀ ਹਨਾ।
ਨਾਲੇ ਦੇਖੋ ਮੈਂ ਤਾਂ ਕਵਾਂਗੀ ਪਾਣੀ ਵੀ ਆਪਣਾ ਪੂਰਾ ਰੱਖੋ ਇਨ ਟੇਕ ਨਾ।
ਬਿਲਕੁਲ ਰੂਬਹਜਾ ਲੈਲੋ ਤੁਸੀਂ ਸ਼ਿਕੰਜੀ ਲੈ ਲੋ ਤੁਸੀਂ ਅੱਜ ਕੱਲ ਆਮ ਪੰੰਨਾ ਚੁੱਕਿਆ ਆ ਹੋਰ ਇਤਨੀ ਫੈਸਿਲਿਟੀ ਆ ਗਈਆਂ, ਅੱਜ ਕੱਲ੍ਹ ਡਰਿੰਕ ਦੀਆਂ ਪਾਣੀ ਪੀਣ ਦੀਆਂ ਬਹੁਤ ਜ਼ਿਆਦਾ। ਜਲਜੀਰਾ ਆ ਸੂਪ ਅੱਜਕਲ ਆ ਚੁੱਕੇ ਦੇਖੋ ਖੀਰਾ ਕਿੰਨੀ ਪਾਣੀ ਦੀ ਕਮੀ ਪੂਰੀ ਕਰਦਾ ਹੈਗਾ ਆ ਏ। ਦੁਆਨਾ ਦੇਖੋ ਕਿੰਨੀ ਪਾਣੀ ਦੀ ਪੂਰੀ ਕਮੀ ਕਰਦਾ ਏ, ਉਹ ਅੱਜ ਕੱਲ ਲੀਚੀਆਂ ਦੇਖ ਲੋੋ
ਖਰਬੂਜਾ ਹੋ ਗਿਆ ਦੇਖੋ ਇਹ ਤਾਂ ਚਲੋ ਰੋਜ਼ ਬੰਦਾ ਖਾ ਹੀ ਸਕਦਾ ਨਾ ਫਰੂਟ
ਜੀ ਬਿਲਕੁਲ ਖਾਏਗਾ ਤਾਂ ਉਹ ਠੀਕ ਰਹੇਗਾ ਨਾ ਜੇ ਏਦਾਂ ਕਰੇਗਾ ਤੇ ਬੰਦਾ ਫਿਰ ਕਿਥੇ ਕਿਥੇ ਇਨਸਾਨ ਕੋਲ ਠੀਕ ਰਹਿ ਜਾਂਦਾ ਆ ਏ। ਇਹੀ ਹੁੰਦਾ ਆ ਕੀ ਚੱਲੋ ਆਖਿਰ ਹਸਪਤਾਲ ਭੱਜੋ ਗਰਮੀਆਂ ਵਿੱਚ ਬੱਚਿਆਂ ਨੂੰ ਲੈ ਕੇ ਕੇ ਪਾਣੀ ਦੀ ਕਮੀ ਹੋ ਜਾਏ ਤੇ ਉੱਥੇ ਗਲੂਕੋਸ ਚੜਵਾਓ
ਸੋਚਦੇ ਹਾਂ ਕਿ ਚਲੋ ਇੱਕ ਜਿਹੜਾ ਗਰਮੀਆਂ ਨੇ ਤੇ ਆਪਣਾ ਘੱਟ ਤੋਂ ਘੱਟ ਅਸੀਂ ਚਾਰ ਲੀਟਰ ਪੰਜ ਲੀਟਰ ਪਾਣੀ ਆਪਣਾ ਰੋਜ਼ ਦਾ ਰੱਖੀਏ ਇ ਟੇਕ
ਤਾਂ ਆਪਾਂ ਦੇਖੋ ਪਾਣੀ ਦੀ ਕਮੀ ਨਾਲ ਕਿੰਨੇ, ਕਿੰਨੇ ਤਰ੍ਹਾਂ ਦੇ ਬੰਦਾ ਬਿਮਾਰ ਹੋ ਜਾਂਦਾ ਕਿੰਨੀਆਂ ਦੀ ਬਿਮਾਰੀਆਂ ਲੱਗ ਜਾਂਦੀਆਂ ਨੇ।
ਬਿਲਕੁਲ, ਬਿਲਕੁਲ।
ਆਪਣਾ ਪਾਣੀ ਦਾ ਟੇਕ ਪੂਰਾ ਹੋਏਗਾ ਤੇ ਸਹੀ ਰਹਾਂਗੇ।
ਜੀ, ਜੀ ਬਿਲਕੁਲ, ਬਿਲਕੁਲ।
ਦੇਖੋ ਪਾਣੀ ਤਾਂ ਬੰਦਾ ਪੀਂਦਾ ਹੀ ਐ ਬਿਲਕੁਲ ਫਿਰ
ਹਮ ਹਮ
ਤੁਸੀਂ ਅਗਰ ਪਾਣੀ ਨੀ ਪੀ ਸਕਦੇ ਤੁਸੀਂ ਇੱਕ ਕੰਮ ਕਰ ਸਕਦੇ ਹੋ ਨਿੰਬੂ ਪਾਣੀ ਪੀ ਸਕਦੇ ਹੋ। ਤੁਸੀਂ ਖਾਣੂਣਵਾਲਾ ਪਾਣੀ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਦੇਖੋ ਸਭ ਤੋਂ ਅਫੋਰਡੇਬਲ ਖਾਣੂਣ ਵਾਲਾ ਪਾਣੀ ਕੋਈ ਵੀ ਪੀ ਸਕਦਾ।
ਬਾਕੀ ਤੁਸੀਂ ਔ ਆਰ ਐਸ ਪੀ ਸਕਦੇ ਹੋ, ਇਲੈਕਟ੍ਰੋਲ ਪੀ ਸਕਦੇ ਹੋ।
ਜੀ-ਜੀ ਬਿਲਕੁਲ ਔ ੲਸਇਲੈਕੋਟਰੋਲ ਅਜ ਕੱਲ ਡਾਕਟਰ ਫਰੂਟੀਆਂ ਦੇ ਰਹੇ ਦੇਖੋ ਔ ਐਸ ਦੀਆਂ ਫਰੂਟੀਆਂ ਆ ਗਈਆਂ। ਕਿੰਨੇ ਫਲੇਵਰ 'ਚ ਆ ਚੁੱਕੇ ਆ ਕੋਈ ਐਪਲ ਫਲੇਵਰ 'ਚ ਹੈ ਕੋਈ ਗਵਾਵਾ ਫਲੇਵਰ 'ਚ ਹੈ। ਅੱਜ ਕੱਲ ਤਾਂ ਨਾਰੀਅਲ ਪਾਣੀ ਵੀ ਬੋਟਲਾਂ 'ਚ ਪੈਕ ਹੋ ਕੇ ਆਉਣ ਲੱਗ ਗਿਆ ਆ।
ਬਿਲਕੁਲ ਜੀ ਬਿਲਕੁਲ ਨਾਲੇ ਸੋ ਤੁਹਾਨੂੰ ਔਨਲਾਈਨ ਮਿਲ ਜਾਂਦੇ ਤੁਸੀਂ ਅਗਰ ਬਾਜ਼ਾਰ ਤੁਹਾਡੇ ਜਾਣ ਦਾ ਮਨ ਨਹੀਂ ਹੈਗਾ। ਤੁਸੀਂ ਆਪਣਾ ਫੋਨ ਤੋਂ ਔਡਰ ਕਰੋ ਤੁਹਾਡੇ ਘਰ ਆ ਜਾਏਗਾ ਦੇਣ।
ਬਿਲਕੁਲ। ਬਸ ਨਾਰੀਅਲ ਪਾਣੀ ਮਿਲ ਜਾਂਦਾ ਹੈ। ਅੱਜ ਕੱਲ ਦੂਜੇ ਨਾਰੀਅਲ ਪਾਣੀ ਵੀ ਦੇਖੋ ਬਾਹਰੋਂ ਆਉਂਦੇ ਹੈ।
ਕੈਣ ਤੁਸੀਂ ਪੈਕ ਲੈ ਸਕਦੇ ਹੋ ਤੁਸੀਂ। ਅੱਛਾ ਵੱਡਾ ਨਾਰੀਅਲ ਵੀ ਲੈ ਸਕਦੇ ਹੋ। ਤੇ ਤੁਹਾਡੇ ਦੀ ਕਮੀ ਪੂਰੀ ਕਰਨੀ ਹੈ ਤੇ ਮੂੰਹ ਤੇ
ਸ਼ਿਕੰਜਵੀ ਬਣਾ ਕੇ ਇਧਰ ਉਧਰ ਗਲਾਸ ਮਿਲਦੇ ਆ ਬਜ਼ਾਰੋਂ ਅੱਜ ਕੱਲ ਲੋਕਾਂ ਐਵੇਂ ਖਾਣ ਦੇ ਬਾਅਦ ਦੇਖੋ ਮੱਠੇ ਉਹ ਮਟਕੇ ਵਾਟਰ ਕੂਲਰ ਹੋਰ ਚੀਜ਼ਾਂ ਲਾਈ ਦੀਆਂ ਹੈਗੀਆਂ ਆ ਕਿ ਮਤਲਬ ਕਿ ਇਨਸਾਨ ਗਰਮੀਆਂ ਵਿੱਚ ਨਾ ਕਰੇ। ਕੀ
ਹਾਂ, ਹਾਂ ਬਿਲਕੁਲ ਇਧਰ ਆਓ ਉੱਠ ਜਾਓ।
ਸੀ। ਐ ਹੀ ਹੈ ਨਾ ਮੱਠਾ ਲੱਸੀ ਛਾਜ ਲਓ ਫਰਿਜ ਦਾ ਪਾਣੀ ਘੱਟ ਯੂਜ ਕਰੋ। ਮਟਕੇ ਦਾ ਪਾਣੀ ਜ਼ਿਆਦਾ ਯੂਜ ਕਰੋ ਫਰਿਜ ਦਾ ਪਾਣੀ ਖ਼ਰਾਬ ਕਰਦਾ ਹੈ ਦੇਖੋ। ਪਹਿਲੇ ਜਮਾਨੇ ਨਾ ਲੋਕੀ ਮਟਕਾ ਯੂਜ ਕਰਦੇ ਸੀਗੇ ਉਹਦੇ ਉੱਤੇ ਨਾ ਬੋਰੀਆਂ- ਗੀਲੀਆਂ ਕਰਕੇ ਪਾ ਦੇਣੀਆਂ ਅੱਜ ਕੱਲ ਤੇ ਲੋਕੀ ਬਹੁਤ ਜਲਦੀ ਮਿਲਦੀ ਨੀ ਹੈਗੀਆਂ ਘੱਟ ਮਿਲਦੀਆਂ ਬੋਰੀਆਂ। ਅੱਜ ਕੱਲ ਲੋਕੀ ਨਾ ਕੋਟਨ ਦੀ ਚੁਨੀਆਂ ਨੂੰ ਨਾ ਗੀਲਾ ਕਰਕੇ ਫੇਸ ਪਾਓ-ਪਾ ਦਿੰਦੇ ਨੇ। ਮਟਕੇ ਦੇ ਉੱਤੇ ਕੁਝ ਪਾਣੀ ਇੰਨਾ ਠੰਡਾ ਰਹਿੰਦਾ ਆ-ਇੰਨਾ ਠੰਡਾ ਰਹਿੰਦਾ ਆ, ਕਿ ਕੁਛ ਕਹਿਣ ਦੀ ਹੱਦ ਨਹੀਂ ਆ।
ਬਿਲਕੁਲ ਬਿਲਕੁਲ ਜੋ ਕਰਦਾ ਨਾ, ਉਹਨੂੰ ਪਤਾ ਹੁੰਦਾ ਹੁਣ ਅਸੀਂ ਵੀ ਚਲੋ ਘੱਟ ਵੱਧ ਕਰਦੇ ਹਾਂ। ਇਹ ਸਭ ਚੀਜ਼ਾਂ ਨਾ।
ਬਿਲਕੁਲ ਬਿਲਕੁਲ ਮੈਂ ਨਹੀਂ ਬੱਚਿਆਂ ਨੂੰ ਨਾ ਵੈਸੇ ਵੀ ਨਾ ਮਟਕੇ ਦਾ ਪਾਣੀ ਨਹੀਂ ਦੇਣਾ ਚਾਹੀਦਾ ਵਾ। ਵਾਟਰ ਕੂਲਰ ਇਸ ਦਾ ਪਾਣੀ ਨਾ ਖਰਾਬ ਕਰਦਾ ਆ। ਆਪਣਾ ਮਟਕੇ ਵਾਲੇ ਵਾਟਰ ਕੂਲਰ ਆ ਰਹੇ ਆ ਜੋ ਉਹਨੂੰ ਭਰ ਕੇ ਰੱਖੋ। ਜਦੋਂ ਉੱਥੇ ਚੰਗੀ ਤਰ੍ਹਾਂ ਕੱਪੜਾ ਲਪੇਟੋ ਗੀਲਾ ਕਰਕੇ ਕੋਟਨ ਦਾ ਅੱਧੇ ਘੰਟੇ ਬਾਅਦ ਦੇਖੋ, ਪਾਣੀ ਠੰਡਾ ਠਾਹ ਵਰਗਾ ਹੁੰਦਾ ਆ।
ਬਿਲਕੁਲ-ਬਿਲਕੁਲ ਅਸੀਂ ਵੀ ਟਰਾਈ ਕਰਾਂਗੇ ਮਟਕੇ ਦਾ ਹੀ ਪਾਣੀ ਪੀ ਲਿਆ।
ਤੁਸੀਂ ਆ ਹੀ ਬੱਚਿਆਂ ਨੂੰ ਮਟਕੀਆਂ ਦਾ ਪਾਣੀ ਦਿਆ ਕਰੋ। ਤੁਹਾਡੀ ਫੈਸਲਿਟੀ ਬੜੀ ਵਧੀਆ ਰਹੇਗੀ। ਬੱਚੇ ਹਾਈਜੀਨਿਕ ਗੰਦੇ ਨਹੀ ਹੋਣਗੇ। ਬੱਚਿਆਂ ਨੂੰ ਅੰਦਰ ਕੀਟਾਣੂ ਨਹੀਂ ਜਾਣਗੇ। ਗੰਦਗੀ ਨਹੀਂ ਜਾਏਗੀ। ਬਹੁਤ ਚੀਜ਼ਾਂ ਹੋ ਜਾਣਗੀਆਂ ਇਦਾਂ ਕਰਕੇ। ਤੁਸੀਂ ਵੀ ਬੱਚਿਆਂ ਨੂੰ ਮਟਕੇ ਦਾ ਪਾਣੀ ਦੋ, ਘੜੇ ਦਾ ਪਾਣੀ ਦੋ, ਵਾਟਰ ਕੂਲਰ ਦਾ, ਫਰਿਜ਼ ਦਾ ਪਾਣੀ ਨਾ ਦੋ। ਮਟਕਾ ਹੀ ਲਿਆਓ ਘਰ। ਲੋਕਾਂ ਨੇ ਦੇਖੋ ਬਾਰ-ਬਾਰ ਕਿੰਨੇ ਉਹ ਲਾਏ ਦੇ ਨੇ। ਵਾਟਰ ਕੂਲਰ, ਕਈਆਂ ਨੇ ਮਟਕੇ ਰੱਖੇ ਦੇ ਨੇ ਨਾਲ ਗਲਾਸ ਕਿ ਗਰਮੀ ਹੈ। ਨਾ ਗਰਮੀ ਵਿੱਚ ਇਨਸਾਨ ਨਾ ਪਿਆਸ ਦੇ ਵਿੱਚ ਚੱਕਰ ਆ ਜਾਂਦੇ ਹੈਗੇ ਹੈ। ਹੁਣ ਬਾਜ਼ਾਰ ਚ ਦੇਖਲੋ ਆਪਾਂ ਬਾਜ਼ਾਰ ਜਾਂਦੇ ਹਾਂ। ਬਾਜ਼ਾਰੋਂ ਜਾਂਦੇ ਹਾਂ ਤੇ ਬੋਤਲ ਲੈ ਕੇ ਜਾਂਦੇ ਹਾਂ। ਉਹ ਵਾਟਰ ਬੋਤਲ ਸਾਡੇ ਬਾਜ਼ਾਰ ਜਾਣ ਤੱਕ ਗਰਮ ਪਾਣੀ ਦੀ ਬੋਤਲ ਹੋ ਜਾਂਦੀ ਹੈ। ਤੇਲ ਹੋ ਜਾਂਦਾ ਹੈ ਤੇਲ ਉਹ ਪੀਤਾ ਹੀ ਨਹੀ ਜਾਂਦਾ। ਉਹ ਪੀਏ ਕਿਵੇਂ ਇਨਸਾਨ, ਉਹ ਗਰਮ ਤੇਲ ਹੈ। ਉਹ ਪੀਆਗੇ ਪਿਆਸ ਬੁਝਦੀ ਹੀ ਨੀ ਸਾਨੂੰ ਫਿਰ ਚੇਚਾ ਹਾਰ ਕੇ ਵੀਹ ਰੁਪਏ ਦੀ ਬੋਤਲ ਲੈਣੀ ਪੈਂਦੀ ਹੈ। ਅਗਰ ਉਹੀ ਅਸੀਂ ਘਰੋਂ। ਬੋਤਲ ਲੈ ਕੇ ਜਾਵਾਂਗੇ। ਸਾਡੇ ਕੋਲ ਉੱਧਰ ਮਟਕਾ-ਮੁਟਕਾ ਲੱਗਾ ਦਾ ਹੋਏਗਾ ਦੇਖਣਗੇ। ਸਾਫ਼ ਪਾਣੀ ਠੰਡੀ ਬੋਤਲ ਚ ਭਰ ਲਾਂਗੇ ਪਾਣੀ ਤੇ ਅਸੀਂ ਪੀ ਲਾਂਗੇ। ਸਾਡੇ ਪੈਹਾਂ ਦੀ ਬੱਚਤ ਵੀ ਹੋਏਗੀ। ਸਾਡੀ ਜਿਹੜੀ ਬੋਤਲ ਹੈ, ਸਾਨੂੰ ਠੰਡਾ ਪਾਣੀ, ਹਰ ਜਗ੍ਹਾ ਤੇ ਕੰਮ ਤੋਂ ਆਏਗੀ। ਸਾਡੇ ਵੀ ਅਗਰ ਅਸੀਂ ਏਦਾਂ ਹੀ ਕਰਾਂਗੇ, ਸਾਡੇ ਦੇਖੋ ਵੀਹ- ਵੀਹ ਰੁਪਏ ਕਰ ਸਾਡੇ ਕਿੰਨੇ ਪੈਸੇ ਬਚ ਰਹੇ ਨੇ। ਤੇ ਮੈਂ ਤੇ ਇਹੀ ਕਹਿਦੀ ਹਾਂ, ਕਿ ਲੋਕਾਂ ਨੂੰ ਏਦਾਂ ਹੀ ਕਰਨਾ ਚਾਹੀਦਾ ਹੈ। ਜਿਵੇਂ ਕਿ ਘਰੋਂ ਬਾਜ਼ਾਰ ਜਾਣ ਤੇ ਆਪਣੀ ਇੱਕ ਬੋਟਲ ਲੈ ਕੇ ਜਾਣ। ਠੰਡਾ ਪਾਣੀ ਪਰ ਲੈਣ ਨੇ, ਤੁਨੂੰ ਮਟਕਾ ਦਿਖ ਰਿਹਾ ਕੋਈ। ਨਲਕਾ ਦਿਖ ਰਿਹਾ ਹੈ, ਕੋਈ ਟੂਟੀ ਦਿਖ ਰਹੀ ਹੈ, ਉਥੋਂ ਠੰਡਾ ਪਾਣੀ ਭਰ ਲੈਣ ਰੋੜ ਕੇ। ਮਤਲਬ ਆਪਣੇ ਪੈਸੇ ਬਚਾਉਣ ਵੀ ਵੀਹ ਵੀਹ ਕਰਕੇ ਨਾ, ਬਹੁਤ ਚੀਜ਼ ਦੇਖੋ, ਲੋਕਾਂ ਨੇ ਗੰਨੇ ਦੇ ਜੂਸ ਲਾਏ ਦੇ ਹੈ। ਤੁਹਾਡੇ ਘਰ ਕੋਈ, ਮਾਂ ਬਾਪ ਬਜ਼ੁਰਗ ਹੈਗੇ ਹੈ। ਤੁਸੀਂ ਉੱਥੋਂ ਬੋਤਲ 'ਚ ਪਾ ਕੇ ਤੁਸੀਂ ਗੰਨੇ ਦਾ ਜੂਸ ਘਰ ਲਿਆ ਸਕਦੇ ਹੋ, ਠੰਡਾ ਕਰਕੇ ਫਿਰ ਪਿਆ ਸਕਦੇ ਹੋ। ਬਜ਼ੁਰਗ ਤਾਂ ਜਿਹੜਾ ਬਾਹਰ ਨਹੀਂ ਜਾ ਸਕਦਾ।
ਬਿਲਕੁਲ, ਬਿਲਕੁਲ।
ਕੋਈ ਜੂੂੰ ਤੇਨੂੰ ਪਤਾ, ਏ ਜੂੰ ਦੂੂਰ ਮਿਲਦੇ ਹੈ। ਤੁਸੀਂ ਉਸ ਸਾਈਡ ਜਾ ਰਹੇ ਹੋ, ਪਾਣੀ ਭਰ ਕੇ ਲੈ ਜੋ ਉਹ ਪਾਣੀ ਪੂਣੀ ਪੀ ਲੋ, ਤੇ ਜਿਹੜੀ ਬੋਤਲ ਖਾਲੀ ਹੁਦੀ ਉਹਦੇ ਵਿੱਚ ਜੂਸ ਭਰਵਾ ਲਿਆਓ। ਇਦਾਂ ਕਰ ਸਕਦੇ ਹੋ। ਤੁਸੀਂ ਬਹੁਤ ਕੁੱਝ ਕਰ ਸਕਦੇ ਹੋ ਹਨਾ, ਅੱਜ -ਕੱਲ ਇਥੇ ਵੀ ਤੁਸੀ ਪਤਾ ਧੁੱਪ ਹੈ ਧੁੱਪ 'ਚ ਵੀ ਦੱਸ ਰਸਣਾ ਪੀਓ, ਟੈਂਗ ਪੀਓ, ਓ ਆਰ ਐਸ ਪੀਓ, ਗਲੂਕੋਨ ਡੀ ਪੀਓ। ਅੱਜ- ਕੱਲ ਤੁਸੀਂ ਹੋਰ ਜਲਜੀਰਾ ਪੀ ਸਕਦੇ ਹੋ, ਨਿੰਬੂ ਪਾਣੀ ਪੀ ਸਕਦੇ ਹੋ ਮ ਮੱਠਾ ਪੀ ਸਕਦੇ ਹੋ, ਛਾਜ ਹੈ, ਲੱਸੀ ਹੈ, ਦਹੀਂ ਖਾ ਸਕਦੇ ਹੋ। ਤੁਸੀਂ ਇੱਕ ਟਾਈਮ ਸੈਲਡ ਖਾ ਸਕਦੇ ਹੋ, ਸੈਲਡ ਤੁਸੀਂ ਖੀਰਾ ਰੱਖ ਲ ਲੋਓ, ਪਾਣੀ ਦੀ ਕਮੀ ਪੂਰੀ ਕਰਦਾ ਹੈ, ਚਕੁੰਦਰ ਰੱਖ ਲੋ, ਖੂਨ ਦੀ ਕਮੀ ਪੂਰੀ ਕਰ, ਟਮਾਟਰ ਰੱਖ ਮਤਲਬ ਹਾਰਡ ਲਈ ਅੱਛਾ ਆ। ਪਿਆਜ ਰਾਖ ਦੋ, ਲੂ ਨੀ ਲੱਗਦੀ ਹੈ, ਕਿਉਂਕਿ ਅੱਜ -ਕੱਲ ਲੂ ਨਾ ਬਚੀਆ ਨੂੰ ਬਹੁਤ ਜਲਦੀ ਲੱਗ ਜਾਂਦੀ ਹੈ। ਆਪਾਂ ਅਸੀਂ ਰੋਜ਼ ਦਾ ਇੱਕ ਕੱਚਾ ਪਿਆਜ ਖਾਵਾਂਗੇ, ਤੇ ਲੂ ਨੀ ਲਗੇਗੀ, ਕਹਿੰਦੇ ਕੱਚਾ ਪਿਆਜ ਜ਼ਰੂਰ ਖਾਣਾ ਚਾਈਦਾ ਯਾ, ਏਨਾ ਲੂ ਨੀ ਲਗਦੀ, ਇੱਕ ਤਾਂ ਲੂ ਬਹੁਤ ਚੱਲਦੀ ਦੁਪਹਿਰ ਵੇਲੇ ਇਸ ਕਰਕੇ, ਬਸ ਮੈਂ ਤੇ ਹਾਂਜੀ ਮੈਂ ਤੇ ਏਹੀ ਕਹਾਂਗੀ ਏਕ ਟਾਈਮ ਸੈਲਡ ਖਾਓ, ਏਕ ਟਾਈਮ ਫਰੂਟ ਲੈ ਲਓ, ਅੱਜ ਕੱਲ ਲੀਚੀ ਚਲ ਰੀ ਐ। ਸਟ੍ਰੋਬੈਰੀ ਚੱਲ ਰੀ ਐ, ਦੁਆਣੇ ਚੱਲ ਰੇ ਐ। ਖਰਬੂਜੇ ਹੈ, ਖਕੜੀ ਹੈ, ਹੋਰ ਦੁਆਣਾ ਹੈ। ਹੋਰ ਤੁਸੀਂ ਜਾਮਨ ਆ ਗਏ ਐ ਹੁਣ ਤੇ, ਚੈਰਿਆਂ ਆ ਗਈਆਂ ਨੇ, ਇਹ ਚੀਜਾਂ ਖਾਓ। ਏਕ ਟਾਈਮ ਫਰੂਟ ਖਾਓ, ਏਕ ਟਾਈਮ ਸੈਲਡ ਖਾਓ, ਏਕ ਟਾਈਮ ਰੋਟੀ ਨਾ ਖਾ ਕੇ ਚੋਂਲ ਖਾਓ, ਤੁਹਾਡੀ ਹੈਲਥ ਤੇ ਬਹੁਤ ਫਰਕ ਪੇਗਾ ਬਹੁਤ ਤੇ ਇਫੈਕਟ ਹੋਏਗਾ, ਬਹੁਤ ਜਿਆਦਾ ਤੁਹਾਨੂੰ ਨਜ਼ਰ ਆਏਗਾ ਕਿ ਹਾਂ ਮਤਲਬ ਕਿ ਅਸੀਂ ਕਿਤਨਾ ਅੱਛਾ ਖਾ ਰਹੇ ਹਾਂ, ਕਿੰਨਾ ਅੱਛਾ ਲੈ ਰਹੇ ਹਾਂ, ਪ੍ਰੋਟੀਨ ਲੋਗੇ ਤੁਹਾਨੂੰ ਪਾਣੀ ਦਿੱਕਤ ਨੀ ਹੋਏਗੀ, ਪਾਣੀ ਦੀ ਤੁਸੀ ਕਮੀ ਤੁਸੀ ਪੂਰੀ ਰ ਖੋਗੇ, ਹੁਣ ਪਾਣੀ ਪੀਂਦੇ ਰੋ। ਅੱਧੇ-ਅਧੇ ਘੰਟੇ ਬਾਅਦ ਪਾਣੀ ਪੀਓ, ਕਮ ਸੇ ਕਮ ਦਿਨ 'ਚ ਪੰਜ ਲੀਟਰ ਪਾਣੀ ਦਾ
ਬਿਲਕੁਲ ਜੀ ਬਿਲਕੁਲ, ਤੁਆਡੀ ਗੱਲ ਬਿਲਕੁਲ ਸਈ ਐ।
ਹਾਂਜੀ ਤੇ ਸਿਹਤ ਖਰਾਬ ਰਹੇਗੀ ਤੇ ਡਾਕਟਰ ਕੋਲ ਭੱਜੋਗੇ, ਡੌਕ ਟਰ ਕੋਲ ਭੱਜੋਗੇ, ਪੈਸੇ ਲੱਗਣਗੇ-ਪੈਸੇ ਲੱਗਣਗੇ ਤੁਹਾਡੀੇ ਦਿਹਾੜੀ ਵੀ ਖਰਾਬ ਹੋਏਗੀ, ਦਿਹਾੜੀ ਤੇ ਖਰਾਬ ਹੋਏਗੀ, ਨਾਲ ਜਿਹੜਾ ਜਾ ਰਿਹਾ ਬੰਦਾ ਉਹ ਵੀ ਵਰਾਨ ਹੋਏ
ਉਹ ਵੀ ਬਰਾਨ
ਉਹ ਤੇ ਬਰਾਨ ਹੋਏਗਾ ਤੁਸੀਂ ਆਪ ਵੀ ਬਰਾਨ ਹੋਗੇ, ਤੁਹਾਨੂੰ ਡਰਿਪਾਂ ਲੱਗ ਰਹੀਆਂ, ਟੀਕੇ ਲੱਗ ਰਹੇ ਨੇ ਏਦਾਂ ਹੋ
ਬਿਲਕੁ ਨਾਲੇ ਦੇਖੋ ਇੱਕ ਚੀਜ਼ ਐ ਵੀ ਐ ਕਿ ਡਾਕਟਰਾਂ ਕੋਲ ਅਗਰ ਤੁਸੀ ਜਾਣਦੇ ਹੋ ਸੋਖਾ ਤੇ ਹੈ ਨ੍ਹੀਂ ਯਾਰ ਜੇ ਜਿਆਦਾ ਕਿੰਨੇ ਹੀ ਪੈਹੇ ਡਾਕਟਰ ਲਲ ਲੈਂਦਾ ਸਬ ਤੋਂ ਜ਼ਿਆ ਇਹ ਲੱਲੋ ਜੀ ਇਹ ਲਲੋ, ਇਹ ਲੱਲੋ, ਇਹ ਲੱਲੋ। ਜੇ ਅਸੀਂ ਆਪਣਾ ਖੁੱਦ ਧਿਆਨ ਰੱਖਾਂਗੇ ਸਾਨੂੰ ਕੁਛ ਲੈਣ ਦੀ ਲੋੜ ਨੀ ਪੈਈ
ਸਕੁਲ ਆਪਣਾ ਧਿਆਨ ਰੱਖੋ, ਆਪਣੀ ਹੈਲਥ ਦਾ ਧਿਆਨ ਰੱਖੋ, ਪਾਣੀ ਵਾਰ-ਵਾਰ ਪੀਓ। ਆਪਣਾ ਮੂੰਹ ਹੱਥ ਥੋਵੋ। ਪਿਆਜ਼ ਖਾਓ, ਸਲਾਦ ਖਾਓ, ਫਰੂਟ ਖਾਓ, ਰੋਟੀ ਨਾ ਖਾਓ, ਚੋਲ ਖਾਓ।
ਤੁਹਾਡੇ ਨਾਲ ਤੁਹਾਡੀ ਗੱਲਾਂ ਨਾਲ ਬੜਾ ਕੁਛ ਸਿੱਖਣ ਨੂੰ ਮਿਲਿਆ ਸਾਨੂੰ ਅੱਜ ਤੁਸੀਂ ਬਹੁਤ ਕੁੱਝ ਦਸਿਆਂ ਪਾਣੀ -ਵਾਣੀ ਪੀਣ ਦਾ ਆਪਣਾ ਬਿਲਕੁਲ। ਦੇਖੋ ਬਿਲਕੁਲ ਧਿਆਨ ਰੱਖਾਂਗੇ ਇਸ ਚੀਜ਼ ਦਾ ਕਿ ਚਲੋ ਅਸੀਂ ਪਾਣੀ ਵਗੈਰਾ ਪੀਏ ਤੁਹਾ ਬਹੁਤ ਕੁੱਛ ਸਿੱਖਣ ਨੂੰ ਮਿਲਿਆ ਚਲੋ ਠੀਕ ਐ ਤੁਹਾਨੂੰ ਦੁਬਾਰਾ ਫੋਨ ਲਗਾਵਾਂਗੇ ਫਿਰ ਹੈਨਾਂ।
ਹਾਂਜੀ, ਹਾਂਜੀ ਮੈਂ ਵੀ ਇਹੀ ਕਹਿ ਰੀ ਸੀ ਸਤਿ ਸ੍ਰੀ ਅਕਾਲ ਫਿਰ ਗੱਲ ਕਰਦੇ ਹੈਗੇ ਆਂ।
ਹਾਂਜੀ, ਹਾਂਜੀ ਦੁਬਾਰਾ ਤੁਹਾਨੂੰ ਫੋਨ ਲਗਾਵਾਂਗੀ ਤੇ ਤੁਸੀਂ ਫਿਰ